ਬਹੁਤ ਸ਼ੋਰ ਆ ਰਿਹਾ ਹੈ।
ਹਾਂਜੀ ਐ ਟੀਵੀ ਲਗਾਇਆ ਹੋਇਆ, ਨਾ ਨਿਊਜ਼ ਲਗਾਈ ਹੋਈ ਆ ਇਹਨਾਂ ਨੇ, ਉਹ ਜਿਹੜੀ, ਹਾਂਜੀ ਪੋੰਟਾ ਸਾਹਿਬ ਜੋ, ਨਿਹੰਗ ਸਿੰਘ ਦਾ ਜੋ ਹੋਰ ਉਹਦੀ, ਨਿਊਜ਼ ਲਗਾਈ ਹੋਈ ਏ, ਹਾਂਜੀ-ਹਾਂਜੀ।
ਘਰ-ਪਰਿਵਾਰ ਸਭ ਠੀਕ ਨੇ, ਤੁਹਾਡੇ?
ਹਾਂਜੀ-ਹਾਂਜੀ, ਸਭ ਵਧੀਆ। ਤੁਸੀਂ ਸੁਣਾਓ, ਠੀਕ ਨੇ ਤੁਹਾਡੇ ਬੱ?
ਹਾਂਜੀ, ਠੀਕ ਨੇ ਬੱਚੇ ਵੀ।
ਹਾਂਜੀ-ਹਾਂਜੀ, ਹੋਰ ਸੁਣਾਓ? ਹੋਰ ਬਸ ਤੁਸੀ ਸੋਨ ਦੀ ਤਿਆਰੀ ਹੋਣੀ ਏ।
ਹਾਂਜੀ, ਬਸ ਹੁਣ ਥੋੜਾ ਲੇਟ ਹੀ ਹੋਗਿਆ, ਤਾਂ ਵੈਸੇ ਤਾਂ ਲੇਟ ਹੋ ਜਾਂਨੇ ਆਂ, ਕਿਉਂਕਿ ਬੱਚਿਆ ਹਜੇ ਸਕੂਲ ਮੰਡੇ ਤੋਂ ਸਟਾਰਟ ਹੋਏ ਨੇ, ਨਾ।
ਹਾਂਜੀ-ਹਾਂਜੀ, ਸਾਡੇ ਬੱਚਿਆਂ ਦੇ ਵੀ ਮੰਡੇ ਤੋਂ ਹੀ ਸਟਾਰਟ ਹੋਣੇ ਆ ਸਕੂਲ।
ਹਾਂਜੀ। ਤੇ ਫੇਰ ਦੇਖੋ ਲੇਟ ਹੋ ਹੀ ਜਾਂਨੇ ਆਂ, ਬੱਚਿਆਂ ਕਰਕੇ।
ਹਾਂਜੀ-ਹਾਂਜੀ। ਉਹ ਬਸ ਜਿੰਨੇ ਦਿਨ ਛੁੱਟੀਆਂ ਨੇ ਚੋ ਓਹਨੀ ਦੇਰ ਹੈਗਾ ਏ, ਹੁਣ ਸਕੂਲ ਲੱਗ ਜਾਣੇ ਨੇ ਫਿਰ ਆਪੇ ਟਾਈਮ ਨਾਲ ਸੌਣਗੇ ਤੇ ਟਾਇਮ ਨਾਲ ਉੱਠਣਗੇ, ਰੂਟੀਨ ਓਈਓ।
ਫੇਰ ਤਾ ਰੂਟੀਨ'ਚ ਆ ਜਾਣਗੇ।
ਹਾਂਜੀ-ਹਾਂਜੀ। ਓਹੀਓ ਨਾ, ਹੁਣ ਤੇ ਬਸ ਏਦਾਂ ਹੀ ਹੋਇਆਂ ਦੇ ਨੇ। ਰ੍ਹਾਤੀ ਇੱਕ-ਇੱਕ ਵਜੇ ਸੌਦੇ ਨੇ, ਸਵੇਰੇ ਗਿਆਰਾਂ, ਬਾਰਾਂ ਵਜੇ ਉੱਠਦੇ ਨੇ।
ਹਾਂ ਚਲੋ ਹੋਰ ਸੁਣਾਓ, ਹੋਰ, ਅੱਜ -ਕੱਲ ਕੀ ਕਰ ਰਹੇ ਹੋ? ਡਿਸਟਰਬ ਤੇ ਨਹੀਂ ਕੀਤਾ ਮੈਂ ਤੁਹਾਨੂੰ?
ਨਹੀਂ-ਨਹੀਂ, ਡਿਸਟਰਬ ਨਹੀਂ ਕੀਤਾ ਹੈਗਾ। ਬਸ, ਅੱਜ-ਕੱਲ ਅਸੀ ਥੋੜਾ ਆਪਨਾ ਬਸ ਥੋੜਾ, ਫਿਟਨੈਸ ਵੱਲ ਧਿਆਨ ਦੇ ਰਹੇ ਆਂ, ਥੋੜਾ ਓਹ। ਕੋਈ ਐਕਸਰਸਾਈਜ਼ ਵਗੈਰਾ, ਸਵੇਰੇ ਚੱਲ ਜਾਂਦੇ ਹਾਂ ਉੱਠਕੇ, ਮੋਰਨਿੰਗ ਵਾਕ ਵਗੈਰਾ ਕਰ ਲੈਂਨੇ ਆਂ। ਪਾਰਕ'ਚ ਚਲ ਜਾਂਨੇ ਆ, ਐਕਸਰਸਾਈਜ਼ ਵਗੈਰਾ।
ਹਾਂਜੀ, ਅੱਜ-ਕੱਲ ਤੇ ਬਹੁਤ ਜ਼ਰੂਰੀ ਹੈ, ਸਭ ਨਾ ਐਕਸਰਸਾਈਜ਼ ਵਗੈਰਾ। ਕਰਨਾ, ਤੇ ਡੇਲੀ ਕਰਦੇ ਹੋ ਵੋਕ?
ਹਾਂਜੀ-ਹਾਂਜੀ, ਅਸੀਂ ਡੇਲੀ ਵੌਕ ਕਰਨ ਜਾਂਨੇ ਆ, ਨਾਲ ਐਕਸਰਸਾਈਜ਼, ਨਾਲ ਵੌ
ਅੱਛਾ। ਤੇ, ਵੋਕ ਤੁਸੀਂ ਮਤਲਬ ਕਿ ਮੌਰਨਿੰਗ ਕਰਦੇ ਓ, ਯਾ ਈਵਨੀਂਗ ਵੀ ਕਰਦੇ ਓ?
ਨਹੀਂ ਨਹੀਂ, ਅਸੀਂ ਮੋਰਨਿੰਗ 'ਚ ਹੀ, ''ਮੈਂ ਮੋਰਨਿੰਗ 'ਚ ਹੀ ਜਾਂਨੀ ਆਂ, ਸਵੇਰੇ-ਸਵੇਰੇ ਤੇ ਸ਼ਾਮੀ ਟਾਈਮ ਨੀ ਹੁੰਦਾ ਬੱਚਿਆਂ ਨੂੰ, ਸਟੱਡੀ ਵਗੈਰਾ ਕਰਾਣੀ ਹੁੰਦੀ, ਮੈਂ ਖੁਦ ਹੀ ਪੜ੍ਹਾਂਦੀ ਆ ਨਾ, ਬੱਚਿਆਂ ਨੂੰ। ਤੇ, ਹਾਂਜੀ। ਤੇ ਫੇਰ ਮੋਰਨਿੰਗ'ਚ ਸਵੇਰੇ ਥੋੜਾ ਅੱਧਾ ਘੰਟਾ, ਕ ਇੱਕ ਜਲਦੀ ਉਠ ਜਾਂਨੇ ਆ, ਬੱਚੇ ਅਰਾਮ ਨਾਲ ਜਾਣਾ ਹੁੰਦਾ ਬੱਚਿਆਂ ਦੇ ਸਾਢੇ-ਸੱਤ ਸਕੂਲ ਜਾਣਾ ਹੁੰਦਾ, ਬੰਦਾ ਪੰਜ ਵਜੇ ਉੱਠ ਕ ਅਧਾ ਘੰਟਾ, ਘੰਟਾ ਇੱਕ ਲਗਾਲੇ ਛੇ-ਵਜੇ ਤੱਕਨ ਵਾਪੀਸ ਆ ਜਾਂਨੇ ਆ।
ਹਾਂਜੀ, ਨਹੀਂ ਬਹੁਤ ਅੱਛਾ। ਜ਼ਰੂਰੀ ਏ ਨਾ ਵੋਕ ਕਰਨਾ ਤੇ ਕਹਿੰਦੇ ਬਹੁਤ ਜ਼ਰੂਰੀ ਏ।
ਗਾ ਕਰਦੀ ਹੈ ਮਤਲਬ ਕਹਿੰਦੇ ਕਿੰਨੀ ਮਤਲਬ ਬਿਮਾਰੀਆਂ ਠੀਕ ਹੁੰਦੀਆਂ ਨੇ। ਯੋਗਾ ਕਰਨ ਨਾਲ, ਐਕਸਰਸਾਈਜ਼ ਕਰਨ ਨਾਲ।
ਹਾਂਜੀ, ਕਾਫੀ ਦਰਦ ਵਗੈਰਾ ਕਹਿੰਦੇ ਨੇ ਹਾਂ, ਦੂਰ ਹੁੰਦੇ ਨੇ।
ਹਾਂਜੀ। ਪਾਣੀ ਦੀ ਨੌਲੇਜ ਦਿੰਦੇ ਨੇ, ਪਾਣੀ ਕਿਸ ਹਿਸਾਬ ਨਾਲ ਪੀਣਾ ਏ, ਉੱਥੇ ਹਾਂ ਉ ਉੱਥੇ ਲੱਗੇ ਹੁੰਦੇ ਨੇ ਨਾ, ਕਰਾਂਦੇ ਹੁੰਦੇ ਨੇ, ਤੇ ਫੇਰ ਜਿਵੇਂ ਆਮ ਬੰਦਾ ਗੱਲ ਕਰੋ, ਦੱਸਦੇ ਨੇ ਮਤਲਬ ਪਾਣੀ ਦੀ ਵੀ ਇਕ ਲਿਮੀਟ ਹੁੰਦੀ ਏ।
ਪੀਰੀਅੰਸ ਹੋ ਜਾਂਦੈ, ਬਈ ਜਾ-ਜਾਕੇ ਉਹ ਪਤਾ ਲੱਗ ਜਾਂਦਾ ਬਈ ਇਸ ਬਾਰੇ ਐਵੇਂ ਹੋਇਗਾ।
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਉਹੀਓ ਨਾ, ਮੇਰੇ ਵੀ ਮਤ ਮਤਲਬ ਅ ਸਿਰ ਜ ਦਰਦ ਸੀ ਨਾ, ਸਰਵਾਈਕਲ ਜੇ ਹੋਇਅਦਾ ਸੀ, ਫਿਰ ਮੈਨੂੰ ਉਹਨਾਂ ਨੇ ਦੱਸਿਆ ਤੁਸੀ ਮਤਲਬ ਐ ਕਰੋ, ਤੇ ਕਾਫੀ ਰਿਲੀਫ ਹੋਇਆ ਉਹਦੇ ਨਾਲ, ਕਾਫੀ ਫ਼ਰਕ ਪਿਆ ਹੈਗਾ ਏ। ਮਤਲਬ ਬਹੁਤ ਅੱਛਾ ਰਿਜ਼ਲਟ ਐ, ਹਾਂਜੀ।
ਹਾਂਜੀ, ਨਹੀਂ- ਨਹੀਂ ਕਹਿੰਦੇ ਨੇ, ਐਕਸਰਸਾਈਜ਼ ਤੇ ਬਹੁਤ ਜ਼ਰੂਰੀ ਏ, ਅੱਜ-ਕੱਲ ਦੇ ਟਾਈਮ ਤੇ ਨਾ।
ਹਾਂਜੀ-ਹਾਂਜੀ, ਓਹੀਓ ਤੇ ਸਾਡੀ ਬੌਡੀ ਠੀਕ ਏ, ਤੇ ਸਭ ਕੁਛ ਠੀਕ ਏ। ਅੱਜ-ਕੱਲ ਤੇ ਬਸ ਅਪਣਾ ਸਰੀਰ ਠੀਕ ਰੱਖ ਲੋ, ਤੇ ਸਭ ਕੁੱਛ ਠੀਕ ਏ।
ਹਾਂਜੀ। ਕਿਉਂਕਿ ਅੱਜ ਕਲ ਦੇਖੋ ਖਾਣੇ 'ਚ ਮਿਲਾਵਟ ਬਹੁਤ ਆ ਰਹੀ। ਏ ਨਾ ਕੋਈ ਵੀ ਚੀਜ਼ ਪਿਓਰ ਨੀ ਹੈਗੀ, ਇਸ ਕਰਕੇ ਫੇਰ ਕੋੋਕ ਨਾਲ ਈ ਥੋੜਾ ਕਰਨਾ ਪੈਂਦਾ।
ਹਾਂਜੀ- ਹਾਂਜੀ। ਹਾਂ ਵਰਕ ਆਊਟ ਕਰਦਾ ਰਹੇ ਬੰਦਾ ਠੀਕ ਰਹਿੰਦਾ ਏ ਅਜ ਚਲੋ ਇਹ ਸਭ ਕੁਛ ਤੇ ਹਾਂ ਅਸੀਂ ਸੋਚਦੇ ਦੁੱਧ ਪੀ ਲੀਏ, ਫਰੂਟ ਖਾ ਲੀਏ। ਕੁਛ ਨੀ ਹੈ, ਸਭ ਕੁਛ ਮਿਲਾਵਟ ਹੈਗੀ।
ਸੁਜਾਨ ਨਾਲ ਫਿਰ ਆਪ ਡਾਇਟ ਪਲਾਨ ਵੀ ਕੀਤਾ ਦਾ ਹੋਗਾ
ਨਹੀਂ ਡਾਇਟ ਤੇ ਉਹੀਓ ਨੇ ਡਾਇਟ ਤੇ ਉਹੀਓ ਅਪਣੀ ਮਤਲਬ ਜੋ ਲੈਂਦੇ ਉਹੀ ਉਹੀ ਜੋ ਹੈਗਾ ਅਪਣਾ ਦੁੱਧ ਵਗੈਰਾ ਪੀ ਲਿਆ ਆਪਣਾ ਫਰੂਟ ਵਗੈਰਾ ਖਾ ਲਿਆ। ਆਪਣਾ ਖਾਣਾ ਲੰਚ ਡਿਨਰ ਓਹੇ, ਬਸ ਉਹੀ ਕਰਦੇ।
ਅੱਛਾ -ਅੱਛਾ। ਰੀਅਲੀ ਜਿਵੇਂ ਦੇਖੋ। ਹਾਂ- ਹਾਂ, ਬਿਲਕੁਲ- ਬਿਲਕੁਲ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਜਿਵੇਂ ਕਹਿੰਦੇ ਨਾ ਐਕਸਰਸਾਈਜ਼ ਦੇ ਨਾਲ- ਨਾਲ ਪੂਰੀ ਡਾਇਟ ਪਲੈਨਿੰਗ ਲੈਂ
ਹਾਂਜੀ ਉਹ ਪਤਾ ਕੀ ਹੁੰਦੇ, ਉਹ ਨਾ ਕਲੱਬ ਨੇ ਉਹ ਕਲੱਬ, ਉਹ ਜੇ ਅਸੀਂ ਕਲੱਬ ਵਿੱਚ ਜੁਆਇੰਨ ਕਰਦੇ ਹਾਂ ਨਾ, ਉਹ ਸਾਨੂੰ ਪੂਰੀ ਡਾਇਟ ਦਿੰਦੇ ਨੇ ਨਾਲ ਮੈਂ ਕਲੱਬ ਨੀ ਜੁਆਇੰਨ ਕੀਤਾ, ਮੈਂ ਤੇ ਓਦਾਂ ਹੀ ਮਾੜਾ ਮੋਟਾ, ਮਤਲਬ ਕਰ ਲੈਂਦੇ ਆਪਣੇ ਵਸਤੇ ਤੇ ਉਹਨਾਂ ਵਾਸਤੇ ਉਹਨਾਂ ਦੀ ਵੀ ਟਾਈਮਿੰਗ ਹੁੰਦੀ ਹੈ ਕਲੱਬ ਜੁਆਇਨ ਕਰੋ ਨਾ ਫਿਰ ਉਹ ਸਵੇਰੇ ਹੋਰ ਸ਼ਾਮ ਦੋ ਟਾਈਮ ਆਉਂਦਾ ਕਲੱਬ, ਮੇਰੇ 'ਚ ਲਿੰਕ ਆਉਂਦਾ ਏ ਪਰ ਮੈਂ ਜੁਆਇੰਨ ਨੀ ਕਰ ਪਾਉਂਦੀ ਮੇਰੇ ਰੋਜ਼ ਲਿੰਕ ਆਉਦਾ ਮੋਰਨਿੰਗ 'ਚ, ਛੇ ਪੰਜਾਹ 'ਤੇ ਆਉਂਦਾ ਹੈ ਕਿਉਂਕਿ ਸੱਤ ਵਜੇ ਤੇ ਮੇਰੇ ਬਚਿਆਂ ਨੇ ਸਕੂਲ ਜਾਣਾ ਹੁੰਦਾ। ਸਾਢੇ ਸਤ ਤੇ ਛੇ ਪੰਜਾਹ ਤੇ ਤੇ ਲਿੰਕ ਆਉਦਾ ਮੈਨੂੰ, ਉਹ ਫਿਰ ਮੈਂ ਹਾਂ ਉਹ ਸੂਟ ਨੀ ਕਰਦਾ ਮੈਨੂੰ। ਹਾਂਜੀ ਫੇਰ ਸ਼ਾਮੀ ਵੀ ਛੇ ਪੰਜਾਹ ਤੇ ਆਂਉਦਾ ਏ ਤੇ ਸਵੇਰੇ ਵੀ ਛੇ ਪੰਜਾਹ ਤੇ ਮੈਨੂੰ ਲਿੰਕ ਆਉਂਦਾ ਏ। ਤੇ ਉਹ ਤੇ ਮੈਨੂੰ ਕਹਿੰਦੇ ਨੇ ਤੁਸੀ ਜੁਆਇੰਨ ਕਰੋ। ਮੇਰੇ ਕੋਲ ਹੋਈ ਨੀ ਪਾਂਉਦਾ ਹੈਗਾ, ਤੇ ਫੇਰ ਉਹ ਨਾਂ ਪਤਾ ਕੀ ਉਹਨਾਂ ਚੈਨਕ ਜੇ ਆਪਾਂ ਉਹਨਾਂ ਦਾ ਕਲੱਬ ਜੁਆਇੰਨ ਕਰਦੇ ਆ ਨਾ ਤੇ ਫੇਰ ਉਹਨਾਂ ਦੇ ਅਕੋਡਿੰਗ ਸਾਨੂੰ ਡਾਇਟ ਲੈਣੀ ਪੈਣੀ ਏ ਜੋ ਉਹ ਕਹਿਣਗੇ, ਮਤਲਬ ਉਹ ਕਹਿੰਦੇ ਨੇ ਅ ਫਰੈਸ਼ ਪੀਓ। ਮੈਂ ਉਹ ਪੀ ਨੀ ਸਕਦੀ। ਮੈਂ ਪੀਂ ਚਾਹ ਮੈਂ ਨੀ ਛੱਡ ਸਕਦੀ, ਸਿੱਧੀ ਜਿਹੜੀ ਗੱਲ ਹੈਗੀ ਹੈ, ਚਾਹ, ਚਾਹ ਨੀ ਛੱਡ ਹਾਂਜੀ ਬਸ ਚਾਹ ਕਰਕੇ ਮੈਂ, ਮੈਂ ਕਿਹਾ ਵੀ ਮੈਂ ਚਾਹ ਨਹੀਂ ਬੰਦ ਕਰ ਸਕਦੀ ਚਾਹ ਦੇ ਬਿਨਾਂ ਤੇ ਮੈਂ ਤੇ ਉੱਠ ਹੀ ਨਹੀਂ ਸਕਦੀ ਹੈਗੀ, ਮੈਨੂੰ
ਹਾਂਜੀ- ਹਾਂਜੀ, ਨਹੀਂ ਵੈਸੇ ਵੀ ਕਹਿੰਦੇ ਬ ਤੁਸੀਂ ਸ਼ੂਗਰ ਕੰਟਰੋਲ ਕਰ ਲੋ ਆਪਣੀ, ਮਤਲਬ ਮਿੱਠਾ- ਮਿੱਠਾ ਨਾ ਖਾਓ ਹਨਾ ਤੇ, ਬਸ ਇਹੋ ਕੁਛ ਹੁੰਦਾ ਮੇਨ
ਹਾਂ, ਨਹੀਂ ਸ਼ੂਗਰ -ਸ਼ਾਗਰ ਦੀ ਤੇ ਮੈਨੂੰ ਕੋਈ ਉਹ ਨਹੀਂ ਹੈਗੀ, ਮੈਨੂੰ ਐਸੀ ਕੋਈ ਪ੍ਰੋਬ ਕੋਈ ਨੀ ਹੈਗੀ, ਬਸ ਓਦਾਂ ਹੀ ਮਾੜਾ ਮੋਟਾ ਸਰਵਾਈਵ ਕ ਜਿਵੇਂ ਹੋ ਜਾਂਦਾ ਫਿਰ ਬੰਦਾ ਕਹਿੰਦਾ ਚ ਮਾੜਾ ਮੋਟਾ ਵੋਕ ਕਰ ਲ ਥੋੜ੍ਹੀ ਜਿਹੀ ਐਕਸਰਸਾਈਜ਼ ਕਰ ਲਏ, ਬਸ ਇਨ ਇੰਨਾ ਹੀ ਹੈ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਹੈ ਬੀ ਸ਼ੂਗਰ ਹੈ ਉਹਨਾਂ ਵਾਸਤੇ, ਹਾਂਜੀ- ਹਾਂਜੀ ਉਹਨਾਂ ਨੂੰ ਤੇ ਬਹੁਤ ਜਰੂਰੀ ਹੈਗਾ ਏ ਵੋਕ ਕਰਨੀ ਆਪਣਾ ਧਿਆਨ ਰੱਖਣਾ ਬੋਡੀ ਦਾ, ਪਰ ਇਹ ਵੀ ਸਵੇਰੇ- ਸਵੇਰੇ ਅੱਛਾ ਅੱਛਾ ਵੀ ਬਹੁਤ ਲੱਗਦਾ ਜੀ ਹੈ, ਇਹ ਗਾਰਡਨ 'ਚ ਪਾਰਕ ਵਗੈਰਾ ਕਿੰਨੀ ਗ੍ਰਰੀਨਰੀ ਹੁੰਦੀ ਹੈ ਨੇਚਰ ਦਾ ਕਿੰਨਾ, ਮਤਲਬ ਅੱਛਾ ਲੱਗਦਾ ਇਹ ਸਵੇਰੇ -ਸਵੇਰੇ, ਕਿੰਨਾ ਫਰੈਸ਼
ਫਰੈਸ਼ ਏਅਰ ਵੀ, ਹਾਂ ਫਰੈਸ਼ ਏਅਰ ਬਹੁਤ ਹੁੰਦੀ ਨਾ ਉਸ ਟਾਈਮ 'ਚ
ਹਾਂਜੀ- ਹਾਂਜੀ ਬਹੁਤ ਵਧੀਆ ਲੱਗਦਾ ਸਵੇਰੇ ਸਵੇਰੇ ਦਾ ਮਤਲਬ, ਪੰਛੀ ਵੀ ਚੈਂ ਚੈੰ ਕਰਦੇ ਮਤਲਬ ਅਛਾ ਗਉਦੇ ਨੇ ਅੱਛਾ ਲਗਦਾ ਬਹੁਤ ਅੱਛਾ ਮਤਲਬ ਫੀਲਿੰਗ ਅੱਛੀ ਆਉਂਦੀ ਮੋਰਨਿੰਗ ਦੀ ਹਾਂਜੀ- ਹਾਂਜੀ- ਹਾਂਜੀ ਉਹੀ ਨਾ ਸਾਡੇ ਬੱਚੇ ਪਾਰਕ 'ਚ ਚੱਲ ਜਾਣ ਕਹਿੰਗੇ ਵਾਪਿਸ ਆਉਣ ਤੇ ਦਿਲ ਹੀ ਨਹੀਂ ਕਰਦਾ ਇਹਨਾਂ ਦਾ, ਕਹਿੰਦਾ ਮੰਮਾ ਹੀ ਝੂਲੇ ਲਈ ਜਾਂਦੇ ਹਾਂ ਆਪਾਂ ਜਾਂ ਲੈ ਜਾਂਦੇ ਹਾਂ ਨਾ ਕਿਸੇ ਟਾਈਮ ਛੁੱਟੀਆਂ 'ਚ
ਕਹਿੰਦੇ ਹਾਂਜੀ ਬਿਲਕੁਲ ਉਹ ਤੇ ਇਧਰ ਬਸ ਇਹੋ ਜਿ ਅਸੀਂ ਘਰ ਨੀ ਜਾਣਾ ਉਹਨੂੰ ਰੁ ਰੁਕੋ ਥੋੜੀ ਦੇਰ ਹੋਰ ਰੁਕੋ ਉਹ ਤੇ ਏਦਾਂ ਹੀ ਕਹਿੰਦੇ ਰਹਿੰਦੇ ਨੇ।
ਹਾਂਜੀ- ਹਾਂਜੀ ਉਹ ਤੇ ਹੈ ਹੀ ਆ ਬੱਚੇ ਖ਼ੁਸ਼ ਹੁੰਦੇ ਨੇ ਨਾ। ਇਹੀਓ ਚੀਜ਼ਾਂ ਤੇ ਲੱਭਦੇ ਆ ਬੱਚੇ ਹੋਰ ਕੀ ਤੁਸੀਂ ਕੀ ਕਰਦੇ ਹੋ ਘਰ ਹੀ ਹੁੰਦੇ ਹੋ ਹਾਊਸ ਵਾਈਫ ਹੀ ਹੋ।
ਬਸ ਜੀ ਬਸ ਤੁਹਾਨੂੰ ਪਤਾ ਜਇੰਟ ਫੈਮਿਲੀ ਟੈਮ ਹੀ ਬੜਾ ਮੁਸ਼ਕਿਲ ਮਿਲ ਪੈਂਦਾ। ਕੁਛ ਕਰਨ ਦੀ ਸੋਚ ਨੀ ਸਕਦੇ।
ਹਾਂਜੀ -ਹਾਂਜੀ ਪਹਿਲੇ ਸਾਡੀ ਵੀ ਜੁਆਇੰਟ ਫੈਮਲੀ ਸੀ ਹੁਣ ਥੋੜ੍ਹੀ ਹੋਈ ਹੈ ਸਿੰਗਲ ਪਹਿਲੇ ਸਾਡੀ ਵੀ ਜੁਆਇੰਟ ਫੈਮਿਲੀ ਸੀ ਹਾਂਜੀ ਜਦ ਹਾਂਜੀ- ਹਾਂਜੀ। ਹਾਂਜੀ ਹੁਣ ਪਹਿਲੇ ਜੁਆਇੰਟ ਫੈਮਿਲੀ ਸੀ।
ਚਲੋ ਵਧੀਆ ਹਾਂਜੀ ਪਰ ਅੱਛੀ ਗੱਲ ਹੈ ਜੁਆਇਡ ਅੱਛਾ ਲੱਗਦਾ ਹੈ ਬੰਦਾ ਆਰਾਮ ਨਾਲ ਜੋ ਮਰਜ਼ੀ ਕਰੋ ਹਨਾ ਕੋਈ ਵੀ ਕਰ ਦਿੰਦਾ ਕੰਮ ਸੈਪਰੜ ਸ ਹੋ ਜਾਂਦਾ ਨਾ ਬਈ ਅਸੀਂ ਆਪ ਹੀ ਕਰਨਾ ਹੈ ਜੋ ਮਰਜ਼ੀ ਜੇ ਕਰਨਾ
ਆਪ ਹੀ ਕਰਨਾ ਹੈ ਹਾਂਜੀ ਇਹ ਤੇ ਹੁੰਦਾ ਹੀ ਹੈ ਫੇਰ ਸਾਰੀ ਜਿੰਮੇਵਾਰੀ ਖੁਦ ਹੀ ਹੋ ਜਾਂਦੀ ਹੈ ਨਾ ਜੁਆਇੰਟ ਜਾਂ ਆਂਦਾ ਚੱਲ ਉਹਨੇ ਕਰ ਲਿਆ ਮੈਂ ਕਿੱਧਰੇ ਗਈ ਹਾਂ ਉਹਨੇ ਕਰ ਲਿਆਂ ਨੂੰ ਇੱਦਾਂ ਫਿਰ ਕਿਧਰੇ ਮਤਲਬ
ਜਾਣਾ ਵੀ ਔਖਾ ਹੋ ਜਾਂਦਾ ਹੈ ਹਾਂ ਇਹਓ ਤੇ ਗੱਲ ਹਾਂਜੀ।
ਤੁਸੀਂ ਵੀ ਪਿੱਛੋਂ ਰੋਟੀ ਦੀ ਦਿੱਕਤ ਹੋ ਜਾਏਗੀ। ਰੋਟੀ ਕੌਣ ਬਣਾਏਗਾ ਫਿਰ ਘਰ ਸਾਰਾ ਮੁੱਦਾ ਪੈ ਜਾਂਦਾ ਉਦੋਂ ਪਹਿਲੇ ਮੈਂ ਬੇਫਿਕ ਘਰ ਹੋ ਕੇ ਮਹੀਨਾ- ਮਹੀਨਾ ਲਗਾਉਂਦੀ ਸੀ ਪੇਕੇ ਹੁਣ ਇਸ ਵਾਰ ਇੱਕ ਦਿਨ ਵਾਸਤੇ ਵੀ ਨੀ ਗਈ ਮੈਂ
ਅੱਛਾ ਬਿਲਕੁਲ ਹੀ ਨਹੀਂ ਗਏ।
ਨਾ ਇਸ ਵਾਰ ਬਿਲਕੁਲ ਹੀ ਨਹੀਂ ਗਏ ਹੈਗੇ ਇਹਦੇ ਪਾਪਾ ਪਿਛਲੀ ਵਾਰੀ ਗਏ ਸੀ ਹ ਵਤੇ ਦੇ ਪਾਪਾ ਦੀ ਤਬੀਅਤ ਖਰਾਬ ਹੋ ਗਈ ਪਿੱਛੋਂ ਫਿਰ ਉਸ ਉਸ ਤੋਂ ਬਾਅਦ ਫਿਰ ਕਹਿੰਦੇ ਮੈਂ -ਮੈਂ ਬਿਮਾਰ ਹੋ ਜਾਣਾ ਵੀ
ਉਹੀ ਉਹ ਤੇ ਬੱਚੇ ਨੂੰ ਘਮਾਣ ਤੇ ਨੀ ਲੈ ਗਏ ਛੁ ਛੁਟੀਆਂ 'ਚ ਕਰ ਹੀ ਰਹੇ ਅੱਛਾ -ਅੱਛਾ। ਨਹੀਂ ਉਹ ਬਹੁਤੇ ਬੱਚਿਆਂ ਨੇ ਘੁੰਮਨਾ ਫਿਰਨਾ ਹੀ ਮੰਗਦੇ ਨ
ਹਾਂਜੀ -ਹਾਂਜੀ ਉਹ ਇਹਦੇ ਪਾਪਾ ਲੈ ਗਏ ਸੀ। ਘੁਮਾ ਫਿਰਾ ਲਿਆਏ ਨੇ ਤਾਂ ਹੀ ਥੋੜੇ ਸ਼ਾਂਤ ਹੋ ਗਏ ਨੇ ਨਹੀਂ ਤੇ
ਉਹੀ ਇੱਥੇ ਕਿਉਂਕਿ ਬੱਚਿਆਂ ਨੂੰ ਵੀ ਤਾਂ ਹੁੰਦਾ ਨਾ ਬ ਇੱਕ ਸਾਲ ਬਾਅਦ ਸਾਡੀੇ ਪੂਰੀ ਛੁੱਟੀਆਂ ਆਈਆਂ ਨੇ ਹੁਣ ਅਸੀਂ ਥੋੜ੍ਹਾ ਇੰਜੋਏ ਤੇ ਕਰੀਏ ਟਰਿਪ ਵਗੈਰਾ ਤਾਂ ਬਣਦੀ ਹੀ ਏ।
ਹਾਂਜੀ ਹਾਂ ਕਹਿੰਦੇ ਸੀ ਮ ਪਹਿਲੇ ਪਿਛਲੀ ਵਾਰੀ ਇਹਦੇ ਪਾਪਾ ਉਥੇ ਪਟਨੀਟੋਪ ਲੈ ਗਏ ਸੀ। ਕਹਿੰਦੇ ਇਸ ਵਾਰ ਨੇ ਸ਼ਿਮਲੇ ਜਾਣਾ। ਇਹ ਚਲੋ ਸ਼ਿਮਲੇ ਹੀ ਘੁੰਮ ਲਓ ਫਿਰ ਏਦਾਂ ਹੀ ਹੁੰਦਾ ਵਾਰੀ- ਵਾਰੀ ਸਾਲ ਬਾਅਦ ਬਹੁਤ ਅੱਛਾ ਵਿਊ ਸੀ ਸ਼ਿਮਲੇ ਦਾ ਬਹੁਤ ਠੰਢ ਸੀ ਉਥੇ ਮਤਲਬ ਅੱ ਅੱਛਾ ਲੱਗਿਆ ਬਹੁਤ ਜਾ ਕੇ ਹਾਂਜੀ ਬਹੁਤ ਵਧੀਆ ਵਿਊ ਸੀ ਉੱਥੇ
ਵੈਦਰ ਵੀ ਬੜਾ ਅੱਛਾ ਹੁੰਦ
ਬਹੁਤ ਅੱਛਾ ਵੈਦਰ ਟੋਪ ਤੇ ਜਾ ਕੇ ਉਹ ਮਤਲਬ ਬਹੁਤ ਅੱਛਾ ਲੱਗਦਾ ਹੈਗਾ। ਇੰਝ ਮਤਲਬ ਨੀਚੇ ਮਤਲਬ ਤੇ ਅੱਗੇ- ਅੱਗੇ ਹੋਰ ਕੁਫਰੀ ਅਸੀਂ ਦੋ ਦਿਨ ਸਟੇਅ ਕੀਤਾ ਅਤੇ ਤੀਸਰੇ ਦਿਨ ਅਸੀਂ ਵਾਪਸੀ ਸੀ ਸਾਡੀ
ਅੱਛਾ-ਅੱਛਾ ਤੇ ਮਤਲਬ ਤੁਹਾਡੀ ਫੈਮਲੀ ਸੀ ਜਾਂ ਹੋਰ ਵੀ ਸੀ।
ਸਾਡੀ ਫੈਮਿਲੀ ਸੀ ਤੇ ਨਾਲ ਮਤਲਬ ਮੇਰੇ ਮ ਮੇਰੇ ਮਾਸੀ ਜੀ ਦੇ ਬੇਟੇ ਸੀ। ਉਹਨਾਂ ਦੀ ਫੈ ਅਸੀਂ ਹਾਂ ਮੀ ਹਾਂਜੀ ਤਿੰਨ ਹਾਂ ਤਿੰਨ ਚਾਰ ਫੈਮਲੀਆਂ ਹੈ ਸੀ। ਸੀ ਮੇਰੇ ਅਸੀਂ ਕਿ ਕਿੰਨੇ ਜਾਣੇ ਸੀ। ਕਾਫ਼ੀ ਜਾਣੇ ਸੀ ਅਸੀਂ ਹੈ ਹੀ ਸੀ ਗਿਆਰਾਂ ਬਾਰਾਂ ਜਾਣੇ ਹਾਂਜੀ।
ਤੇ ਫੇਿਰ ਆਪਣੇ ਆਪਣੇ ਵਹੀਕਲ ਤੇ ਹੀ ਗਏ ਹੋਵੋਗੇ।
ਹਾਂਜੀ ਹਾਂ ਦੋ ਗੱਡੀਆਂ ਗਈਆਂ ਸੀ ਉਹਨਾਂ ਦੀ ਸੈਵਨ ਸੀਟਰ ਸੀ ਸਾਡੀ ਫਾਈਵ ਸੀਟਰ ਸੀ।
ਅੱਛਾ, ਅੱਛਾ ਚਲੋ ਕਾਫੀ ਇੰਜੋਏ ਕੀਤਾ ਹੈਗਾ ਤੁਸੀਂ ਐਂ।
ਹਾਂਜੀ ਹਾਂਜੀ ਬਹੁਤ ਇੰਜੋਏ ਕੀਤਾ ਬੱਚੇ ਬਹੁਤ ਖੁਸ਼ ਹੋਏ ਚਲੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਹਾਂਜੀ ਬਹੁਤ ਵਧੀਆ ਲੱਗੇ। ਹਾਂਜੀ ਫਿਰ ਕਰਾਂਗੇ ਤੁਹਾਨੂੰ ਕੋਲ ਠੀਕ ਹੈ ਓਕੇ ਜੀ, ਓਕੇ ਜੀ। ਸਤਿ ਸ਼੍ਰੀ ਅਕਾਲ ਜੀ ਓਕੇ।
ਹੈ